ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਨੇ?
ਕੀ ਹਾਲ-ਚਾਲ ਨੇ?
ਵਦੀਆ, ਵਦੀਆ, ਤੁਸੀ ਸੁਨਾਓ, ਤੁਆਡੇ ਕੀ ਹਾਲ ਨੇ?
ਸਾਡੇ ਹਾਲ ਵੀ ਵਦੀਆ ਨੇ, ਬਾੱਸ ਕਿਵੇਂ ਯਾਦ ਕੀਤਾ, ਅੱਜ?
ਵਧੀਆ ਹੀ ਉਹਨੇ ਚਾਹੀਦੇਲੈ ਚਲੋ ਕੋਈ ਗੱਲ ਹੋਏ ਤਾਂ ਹੀ ਯਾਦ ਕਰਦਾ ਬੰਦਾ।
ਕੱਲਯੁਗ ਚ ਇਂਜੇ ਈ ਹੋਰੇਐ, ਲੋਕੀ ਕੰਮ ਨੂੰ, ਤੇ ਗੱਲ ਨੂੰ ਯਾਦ ਕਰਦੇ ਨੇ, ਓਂਜ ਕੋਈ ਯਾਦ ਨੀ ਕਰਦਾ। ਦਿਲੋਂ ਕੋਈ ਯਾਦ ਨਹੀਂ ਕਰਦਾ।
ਨਹੀਂ ਅਸੀਂ ਤਾਂ ਦੇਖੋ ਦਿਲੋਂ ਹੀ ਯਾਦ ਕੀਤਾ ਹੁਣ। ਟਾਈਮ ਤੇ ਅਸੀਂ ਵੈਸੇ ਯਾਦ ਕੀਤਾ ਹਾਲੇ ਤੇ ਮੈਨੂੰ ਕੋਈ ਕੰਮ ਵੀ ਨੀ ਹੈ ਜੇ ਮੈਂ ਕੰਮ ਤੇ ਯਾਦ ਕਰ ਦਿੱਤੈ, ਤੇ ਤੁਸੀ ਤੇ ਪਤਾ ਨੀ ਕੀ-ਕੀ ਸੁਨਾਓਗੇ ਮੈਨੂੰ ਫੇਰ।
ਹਾਂਜੀ।
ਹੋਰ, ਹੋਰ ਬਸ ਵਧੀਆ। ਤੁਸੀ ਸੁਨਾਓ, ਕੀ ਕਰ, ਕੀ ਚੱਲ ਰੇਆ ਅੱਜ ਕੱਲ?
ਚੱਲ ਕੀ ਰੇਆ, ਬਏ ਅੱਜ-ਕੱਲ ਯਾਤਰਾ ਸ਼ੁਰੂ ਹੋਗੀ ਏ ਹੇਮਕੁੰਟ ਸੈਬ ਦੀ। ਤੇ ਕੁੱਛ ਮੇਰੇ ਨਾਲ ਦੇ ਮੁੰਡੇ ਸਨ, ਓ ਕਹਿੰਦੇ ਨੇ ਵੀ ਜਾਨ ਨੂੰ ਕਹਿ ਰਹੇ ਸੀ, ਮੈਂ ਕਿਹਾ ਬਈ ਮੈਂ ਅਜੇ ਦੱਸਾਂਗਾ ਤੁਹਾਨੂੰ, ਕਿਉਂਕਿ ਇੱਕ ਦਮ ਤੇ ਤਿਆਰੀ ਨਹੀਂ ਹੁੰਦੀ।
ਹਾਂਜੀ, ਤੇ ਵਧੀਆ ਗੱਲ ਏ।
ਹਾਂਜੀ। ਤੁਸੀਂ ਗਏ ਦੇ ਓ?
ਨਈ ਮੈਂ ਤੇ ਨਈ ਗਈ ਦੀ ਤੀ, ਮੈਂ ਤੇ ਐਕਚੁਲੀ ਸੋਚਿਆ ਸੀ ਚਲੋ ਮੈਰਿਜ ਤੋਂ ਬਾਅਦ ਜਾਵਾਂਗੇ। ਹੇਮਕੁੰਟ ਸਾਹਿਬ, ਮਤਲਬ ਆਪਣੇ ਪਤੀ ਨਾਲ ਈ ਜਾਵਾਂਗੀ, ਪਰ ਹਜੇ ਤੇ ਸਾਡਾ ਪਲੈਨ ਨੀ ਹੈਗਾ, ਕਿਸੀੇ ਕਾਰਨਵਸ਼ ਅ ਤੇ ਤੇ ਨਈ ਜਾ ਪਾ ਰੇ, ਪਰ ਹਾਂ, ਹੂ ਅ ਇੱਛਾ ਜ਼ਰੂਰ ਹੈਗੀ ਏ, ਕਿ ਹਾਂ ਗੁਰੂ ਮਹਾਰਾਜ ਜੀ ਏਕ ਵਾਰ ਦਰਸ਼ਨ ਲਈ ਬੁਲਾਨ। ਕਹਿੰਦੇ ਹੈ ਕਿ ਜੰਨਤ ਹੈਗੀ ਉਹ ਉੱਧਰ ਦੀ, ਜੋ ਮਤਲਬ ਦ੍ਰਿਸ਼ਿਆ ਨੇ ਉੱਧਰ, ਦੇਖਣ ਵਾਲੇ। ਜਿਹੜੇ ਮਤਲਬ ਸੀਨ ਨੇ, ਉੱਧਰ ਮਤਲਬ ਏਂਜ ਕਿ ਸੱਚਖੰਡ ਅ ਮਤਲਬ ਆਪ ਈ ਮਤਲਬ ਨਿਰੰਕਾਰ ਆਪ ਈ ਉੱਧਰ ਬਿਰਾਜਮਾਨ ਨੇ।
ਹਾਂਜੀ, ਜੋ ਜਨਤ ਗੁਰੂ ਮਹਾਰਾਜ ਦੇ ਅੱਗੇ ਨਤਮਸਤਕ ਹੋ ਕੇ ਮਿਲ ਦੀ ਏ, ਉਹ ਤੇ ਕਿੱਧਰੇ ਨੀ ਹੈਗੀ।
ਹਾਂਜੀ-ਹਾਂਜੀ, ਬਿਲਕੁਲ ਸਈ ਕਹਿ ਰਹੇ ਓ। ਮੈਂ ਤੇ ਮਤਲਬ, ਹੁਣ ਅਸੀਂ ਅਗਰ ਫੋਨ ਵੀ ਔਨ ਕਰਨੇ ਆ ਨਾ, ਰੀਲਸ ਵਗੈਰਾ ਆਉਂਦੀਆਂ ਇੰਸ ਟਾ ਤੇ ਤੇ ਐਈਓ ਆ ਰਹੀਆਂ ਨੇ ਹੇਮਕੁੰਟ ਸਾਹਿਬ ਦੀਆਂ, ਇੰਨਾ ਅੱਛਾ ਨਜ਼ਾਰਾ ਲੱਗਦਾ ਏ। ਬਰਫ਼ ਈ ਬਰਫ਼ ਚਾਰੋਂ ਤਰਫ਼, ਬਰਫ਼ ਨਾਲ ਕਿਰਿਆ ਦਾ। ਤੇ ਸਾਈਡਾਂ ਤੇ ਪਹਾੜੀਆਂ-ਪਹਾੜੀਆਂ ਤੇ ਸਾਈਡਾਂ ਤੇ ਖਾਈਆਂ ਤੇ ਅ ਪਾਨੀ, ਝਰਨੇ ਐਦਾਂ ਵਗਦੇ ਪਏ ਨੇ, ਮਤਲਬ ਕਿੰਨਾ ਮਜ਼ਾ ਆਂਦਾ ਹੋਏਗਾ ਨਾ, ਓਧਰ ਜਾ ਕੇ। ਉੱਧਰ ਜਿੱਥੇ ਅਸੀ, ਮਤਲਬ ਅਗਰ ਅਸੀ ਤੇ ਯਾਤਰਾ ਦਾ ਸਫ਼ਰ ਕੱਰ ਰੇਆ ਆ, ਔਰ ਐਵੇਂ ਜਯਾ ਮੌਸਮ ਹੋਏ, ਤੇ ਮ ਆੱਪ ਆਪ ਮਤਲਬ ਇੱਕ ਨੈਚੁਰਲ ਚੀਜ਼ ਦੇਖਣਾ। ਤੇ ਕਿੰਨਾ ਮਤਲਬ, ਸਕੂਨ ਮਿਲਦਾ ਹੋਏਗਾ ਰੂਹ ਨੂੰ?
ਹਾਂਜੀ, ਮਤਲਬ ਕਿ ਜਿਹੜਾ ਬੰਦਾ ਉੱਥੇ ਜਾ ਰਿਆ ਇਸ ਚੀਜ਼ ਨੂੰ ਅਨੁਭਵ ਕਰ ਰੇਆ, ਉਹੀ ਦੱਸ ਸਕਦਾ ਏ, ਬਈ ਐ ਚੀਜ਼, ਬਈ ਕਿਸ ਤਰਾ ਮੰਨ ਨੂੰ ਮਹਿਸੂਸ ਹੁੰਦਾ, ਕਿੰਨਾ ਅੱਛਾ ਲੱਗਦਾ ਏ, ਮਤਲਬ ਕਿ ਕਿਉਂਕਿ ਰਸਤੇ ਚ ਜੋ ਬਰਸਾਤ ਆਉਂਦੀ ਏ, ਛੋਟੀ-ਛੋਟੀ ਕਣੀਆਂ ਪੈਂਦੀਆਂ ਨੇ, ਮਤਲਗ ਕੇ ਬਹੋਤ ਹੀ ਐਸਾ ਅੱਛਾ ਲੱਗਦਾ ਹੈ, ਮਤਲਬ ਕਿ ਦਿਲ ਖੁਸ਼ ਹੋ ਜਾਂਦਾ। ਮਤਲਬ ਕਿ ਪੂਰੇ ਰਸਤੇ ਚ ਤੁਆਨੂੰ ਐਸਾ ਮਹਿਸੂਸ ਹੋਏਗਾ, ਹਾਂ ਬਈ ਗੁਰੂ ਮਹਾਰਾਜ ਦਰ ਸ਼ਨ ਕਰਨ ਜਾ ਰੇਆ, ਏਨਾ ਅਜ ਅੱਛਾ ਤੁਆਨੂੰ ਵਿਊ ਲੱਗੇਗਾ, ਇੰਨਾ ਅੱਛਾ ਤੁਆਨੂੰ ਮੌਸਮ ਲੱਗੇਗਾ, ਹੂੰ ਮਤਲਬ ਕਿ ਬਹੋਤ ਹੀ ਅੱਛਾ ਨਜ਼ਾਰਾ ਏ, ਬੀ ਕਹਿ ਬਈ, ਮੂੰਹ ਚੋਂ ਬਿਆਨ ਨਹੀਂ ਕੀਤਾ ਜਾ ਸਕਦਾ।
ਹਾਂਜੀ। ਕਹਿੰਦੇ ਐ ਕਿ ਉੱਧਰ ਸਭ ਕੁਛ ਭੁੱਲ ਜਾਂਦਾ ਏ ਬੰਦਾ ਜਾ ਕੇ, ਨਾ ਦਿਨ ਵਾ ਵਾਰ ਯਾਦ ਰੇਂਦਾ ਸਾਨੂੰ, ਨਾ ਤਰੀਕਾਂ ਯਾਦ ਰੈਂਦੀਆਂ ਨੇ। ਬਸ ਇਹ ਵੀ ਨਹੀਂ ਵੇਖਦਾ, ਕਿ ਸਾਡੇ ਨਾਲ ਜਿਹੜੇ ਬੰਦੇ ਆਏ ਦੇ, ਉਹਨਾਂ ਦੇ ਨਾਲ ਈ ਚੱਲਣਾ ਏ ਅਸੀ, ਉਹ ਕਿੱਥੇ ਰਹਿ ਗਏ ਨੇ, ਇਹ ਅਸੀਂ ਕਿੱਥੇ ਆ? ਏਦਾਂ ਕੁਛ ਨੀ ਹੁੰਦਾ ਉੱਧਰ ਬਈ, ਸੰਗਤ ਚੱਲੀ ਜਾਂਦੀ ਏ, ਚੱਲੀ ਜਾਂਦੀ ਏ। ਤੇ ਜਿਹਦੇ ਚ ਹਿੰਮਤ ਨਈ ਵੀ ਆ, ਉਹ ਵੀ ਆਪੇ ਪਹੁੰਚ ਜਾਂਦੇ, ਮੈਂ ਤੇ ਵੀਡੀਓ ਰੀਲਜ਼ ਇੱਚ ਵੀ ਇਨਾ ਵੇਖ ਕਿਹਾ ਕਿ ਜਿਹਨਾਂ ਦੇ ਮਤਲਬ ਸੀ ਅਹ ਪੈਰ ਤੱਕ ਨੀ ਹੈਜੇ ਓਵੀ ਜਾ ਰੇ ਨੇ, ਮਤਲਬ ਬਹੁਤ ਮਤਲਬ ਇੱਕ ਲੇਡੀਜ਼ ਸੀ ਔਹ ਆਪਣੇ ਛੇ- ਛੇ ਮਹੀਨੇ ਦੇ ਬੱਚੇ ਲੈ ਕੇ ਆਏ ਸੀ। ਜੁੜਵਾ ਬੱਚੇ ਸਨ। ਤੇ ਮਤਲਬ, ਬਾਦਰੀ ਏ, ਮਤਲਬ ਜਾਨ ਵਾਲਿਆਂ ਦੀ ਵੀ, ਔਰ ਚਲੋ ਕਿਰਪਾ ਈ ਏ। ਬਾਬਾ ਜੀ ਦੀ ਵੀ ਤੇ ਫੇਰ ਵੀ ਇੱਕ ਹਿੰਮਤ ਦਿਖਾਣਾ ਕਿ ਹਾਂ ਬਈ, ਇਸ ਉਮਰ ਵਿੱਚ ਬੱਚਿਆਂ ਨੂੰ ਲੈ ਕੇ ਜਾਨਾ ਕਿੰਨਾ ਮਾਏਨੇ ਰੱਖਦੈ, ਔਰ ਜਿਦੇ ਪੈਰ ਨੀ ਹੈਗੇ, ਓ ਚੜਾਈ ਕਰਦਾ ਪਿਆ ਜੀ ਦੇਖੋ।
ਹਾਂਜੀ ਮੈਂ ਤੁਸੀਂ ਬਚ ਬੱਚਿਆਂ ਦੀ ਗੱਲ ਕਰ ਰਹੇ ਹੋ, ਲੇਡੀਜ਼ ਦੀ ਗੱਲ ਕਰ ਰਹੇ ਹੋ, ਮੈਂ ਤੇ ਬਜ਼ੁਰਗਾਂ ਦੀ ਗੱਲ ਕਰ ਰਿਹਾ। ਵੀ ਪਿੰਡਾਂ ਦੀਆਂ ਕੁਛ ਬਜ਼ੁਰਗ ਜਨਾਨੀਆਂ ਬਜ਼ੁਰਗ ਕ ਬੰਦੇ ਮੈਤਲਬ ਕਿ ਤੁਸੀ ਸੋਚ ਨੀ ਸਕਦੇ ਬਈ ਸੈਰਾਂ ਚ ਤੇ ਹੋ ਈ ਨੀ ਸਕਦਾ ਕੋਈ ਬਜ਼ੁਰਗ ਬੰਦਾ ਵਿਦਊਟ ਘੋੜੇ ਤੋਂ ਜਾਂ ਕਾਂਡੀ ਤੋ ਜਾ ਸਕੇ, ਬਏ ਪਿੰਡਾਂ ਦੀਆਂ ਜੇੜੀ ਜਨਾਨੀਆਂ ਮੈਂ ਦੇਖ ਬਜ਼ੁਰਗ ਜਾਂ ਬਜ਼ੁਰਗ ਉਹਨਾਂ ਦੇ ਘਰ ਦੇਖੇ ਨੇ। ਮਤਲਬ ਕਿ ਔਹ ਮੈਂ ਹੈਰਾਨ ਹਾਂ ਵੀ ਦੇਖ ਕੇ ਵੀ ਔਹ ਖੁਦ ਚੜਾਈ ਆਪਣਾ ਕਰ ਰਹੇ ਨੇ। ਦਾਊਦ ਘੜੇ ਤੋਂ ਵੀ ਘੜੇ ਬਗੈਰ ਚਲਾਈ ਕੱਰ ਰੇ ਨੇ, ਤੇ ਨਾ ਓਨਾਂ ਨੂੰ ਥਕਾਵਟ ਹੋ ਰਿਐ, ਨਾ ਕੁਛ। ਮਤਲਬ ਕਿ ਜੋ ਜਜ਼ਬਾ ਔਣਾ ਅੰਦਰ ਹੈ। ਮੈਂ ਦੇਖਿਆ ਇੰਨਾ ਜਜ਼ਬਾ ਮੈਂ ਕਿਹਾ ਅਸੀਂ ਜਵਾਨ ਬੰਦਿਆਂ 'ਚ
ਸਹੀ ਕੈ ਰਹੇ ਔ, ਸਈ ਕੈ ਰੇ ਔ, ਹਹ ਹੁਨ ਅਸੀ ਅਪਨੇ ਤੋ ਈ ਲਾਈਏ, ਅਸੀ ਮਤਲਬ ਥੱਕ ਜਾਂਗੇ, ਜਾਂਦੇ ਹੋਏ। ਸਾਨੂੰ ਮਤਲਬ ਲੱਗਦਾ ਕਿ ਹਾਂ ਫੇਰ ਲੱਗਦਾ ਕਿ ਕੀ ਪਤਾ ਦੇਖੋ ਗੁਰੂ ਮਹਾਰਾਜ ਦਾ ਹੀ ਆਸ਼ ਆਸ਼ੀਰਵਾਦ ਹੋਏ ਕਿ ਹਾਂ ਬਈ ਚਲੋ, ਔ ਆਪੇ ਈ ਲੈ ਜਾਂਦੇ ਨੇ। ਜਦੋਂ ਸ਼ਰਧਾ ਸੱਚੀ ਹੋਏ। ਜਦੋਂ ਮਨ ਦੇ ਅੰਦਰ ਸ਼ਰਧਾ ਜਾਗਦੀ ਹੈ ਨਾ ਤੇ ਵਾਹਿਗੁਰੂ ਜੀ ਆਪ ਹੀ ਲੈ ਜਾਂਦੇ ਨੇ। ਇਹ ਕਹਿੰਦੇ ਹੈ ਕਿ ਹਾਂ ਬਈ ਸਾਨੂੰ ਉੱਧਰ ਮਤਲਬ ਇਹ ਚਿੰਤਾ ਕਰਨ ਦੀ ਲੋੜ ਨੀ ਹੈਗੀ। ਕਿੱਦਾ ਜਾਵਾਂਗੇ, ਕਿੱਦਾ ਚੜਾਂਗੇ, ਜਦੋ ਏਕ ਵਾਰੀ ਅਸੀ ਅਪਨੇ ਸੋਚ ਲਿੱਤਾ ਨਾ ਜੀ ਹਾਂ ਅਸੀਂ ਜਾ ਰਹੇ ਆਂ। ਤੇ ਉਹ ਫੇਰ ਬਾਬਾ ਜੀ ਬਾਂਹ ਫੜਨ ਵਾਲੇ ਤੇ ਖੁਦ ਹੀ ਹੈਗੇ ਨੇ ਬਾਂਹ ਪਕੜ ਕੇ ਆਪ ਹੀ ਲੈ ਜਾਂਦੇ ਨੇ। ਕਈਆਂ ਨੂੰ ਤੇ ਏਦਾਂ ਵੀ ਹੁੰਦਾ ਹੈ ਕਿ ਕਈ ਵਾਰੀ ਅ ਪਤਾ ਨੀ ਮੈਂ ਪਿੱਛੋਂ ਜੀ ਸੁਣਿਆ ਸੀਗਾ ਇੱਕ ਲੇਡੀਜ਼ ਸੀਗਾ। ਤੇ ਔਹਦੇ ਕੋਲ ਚੜ੍ਹਾਈ ਨਹੀਂ ਹੋ ਰਹੀ ਸੀ। ਤੇ ਗੁਰੂ ਮਹਾਰਾਜ ਜੀ ਰੂਪ ਧਾਰਨ ਕਾਰਕੇ, ਔਨੂੰ ਮਤਲਬ ਲੈਕੇ ਗਏ ਸੀ ਅੱਗੇ ਤੇ ਔਨੂੰ ਬਾਅਦ ਵਿੱਚੋਂ ਪਤਾ ਲੱਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਹੀ ਹਨ ਐਵੇ ਦੇ ਵੀ ਹੋਏ ਦੇ ਆ ਔਧਰ ਮਤਲਬ ਚਮਤਕਾਰ ਵੀ ਬਹੁਤ ਸਾਰੇ ਹੁੰਦੇ ਆ।
ਹਾਂਜੀ। ਇਸੀ ਤਰ੍ਹਾਂ ਈ ਨਾ, ਸਾਡੇ ਜੇਹੜੇ ਬਜ਼ੁਰਗ ਹੇਮਕੂੰਟ ਸਾਹਿਬ ਜਾਂਦੇ ਸੀ ਨਾ, ਔਥੇ ਕਹਿੰਦੇ ਨੇ ਬੀ ਛੋਟੀ ਛੋਟੀ ਚੀਜ਼ ਜਾਂ ਨਾ ਬੋਤ ਘੱਟ ਮਿਲਦੀਆਂ। ਸੂਈ ਵਗੈਰਾ ਹੋ ਗਿਆ, ਬਟਨ ਵਗੈਰਾ ਹੋ ਗਿਆ।
ਹਾਂਜੀ -ਹਾਂਜੀ।
ਚੀਜ਼ਾਂ ਸਾਡੇ ਏਥੇ ਬੋਤ ਕੋਮਨ ਨੇ, ਔਥੇ ਮਤਲਬ ਕਿ ਬੋਤ ਘੱਟ ਮਿਲ ਮੁਸ਼ਕਿਲ ਮਿਲਦੀਆਂ ਨੇ ਤੇ, ਜੇੜੇ ਸਾਡੇ ਬ ਬਜੂਰਗ ਔ ਨਾ ਔਥੇ ਜਾਂਦੇ ਨੇ ਚੜ੍ਹਾਈ ਕਰਦੇ ਜਦੋਂ ਹੇਮਕੁੰਟ ਸਾਹਿਬ ਤੇ ਐ ਸਾਰੇ ਰਸਤੇ ਵੰਡਦੇ ਜਾਂਦੇ ਸਨ। ਸਾਰਾ ਸਮਾਨ ਵਗੈਰਾ ਨਾ ਤੇ ਸੂਈਆਂ ਹੋ ਗੇਆਂ ਬਟਨ ਹੋ ਗਏ। ਹੋਰ ਵੀ ਐਸੇ ਕਾਫ਼ੀ ਸਮਾਨ ਸੀ ਮੈਨੂੰ ਯਾਦ ਨੀ ਪ੍ਰੋਪਰ।
ਕਹਿੰਦੇ ਔਧਰ ਕਹਿੰਦੇ ਔਧਰ ਬੜੀ ਠੰਢ ਹੁੰਂਦੀ ਐ ਤੇ ਕੱਪੜੇ ਵਗੈਰਾ ਵੀ ਸਾਨੂੰ ਮਤਲਬ ਘਰੋ ਦੀ ਪੂਰੇ ਲੈ ਕੇ ਜਾਣੇ ਚਾਹੀਦੇ ਨੇ ਸਰਦੀਆਂ ਦੇ। ਕਈ ਸ਼ੋਰ ਸ਼ਾਇਰ ਚ ਲੈ ਕੇ ਨਹੀਂ ਜਾਂਦੇ ਤੇ ਫਰ ਕਈ ਕਈਆਂ ਨੂੰ ਕੁੱਛ ਹੋ ਵੀ ਜਾਂਦਾ ਸੀਜਨ ਵੀ ਘੱਟ ਜਾਂਦੀ ਹੈ ਹੁਣ ਪਿੱਛੇ ਜੀ ਦੇਖ ਰਹੀ ਤਾਂ ਅਹਿੳ ਕੱਲ ਦੀ ਗੱਲ ਏ ਰੀਲ ਆ ਰਹੀ ਸੀ ਮੇਰੇ ਕੋਲ ਇੱਕ ਮੁੰਡੇ ਦੀ, ਆਕਸੀਜਨ ਕੱਟੀ ਦੀ ਸੀਗਾ ਆਕਸੀਜਨ ਤੱਕ ਆਪਣੇ ਨਾਲ ਲੈ ਕੇ ਆਏ ਦੀ ਸੀ ਓ, ਤੇ ਆਕਸੀਜਨ ਫੇਰ ਓਨਾਂ ਨੇ ਲਗਾਈ ਫਿਰ ਜਾ ਕੇ ਠੀਕ ਹੋਇਆ ਮੁੰਡਾ। ਮਤਲਬ ਔਧਰ ਐਦੀ ਸੇਵਾ ਵੀ ਕਰਦੇ ਪਏ ਨੇ ਲੋਕੀ। ਕਿ ਮਤਲਬ ਡਰਾਈ ਫਰੂਟ ਦੀ ਸੇਵਾ ਹੋ ਗਈ। ਡਰਾਈ ਫਰੂਟ ਤੱਕ ਅਪਣੇ ਨਾਲ ਲੈ ਜਾ ਰਹੇ ਨੇ। ਐ ਚੀਜ਼ਾਂ ਲੈ ਜਾਂਦੇ ਨੇ ਤੇ ਅੱਗੇ ਵੰਡਦੇ ਨੇ।
ਨਈ ਸਹੀ ਕਹਿ ਰਹੇ ਓ ਤੁਸੀ ਬਈ, ਐ ਚੀਜ਼ ਵੀ ਓ ਓਥੇ ਮਤਲਬ ਸਹੀ ਹੈਗੀ। ਹੁਣ ਤੁਸੀ ਚੜਾਈ ਕਰਦੇ ਓ ਨਾ ਜਿਸ ਟਾਈਮ ਤੁਸੀ ਚੜਾਈ ਕਰਦੇ ਓ। ਉਸ ਟਾਈਮ ਜੇੜੀ ਸੰਗਤ ਚੜਾਈ ਕਰਕੇ ਉੱਪਰੋਂ ਵਾਪਿਸ ਆਂਦੀ ਹੁੰਦੀ ਏ ਤੁਸੀ ਓਹਨਾ ਨੂੰ ਪੁੱਛੋਗੇ ਨਾ ਬੀ ਕਿੰਨਾ ਕੁ ਰਹਿ ਗਿਆ ਐ ਗੁਰੂ ਮਹਾਰਾਜ ਦੇ ਉੱਪਰ ਪਹੁੰਚਣਾ ਕਿੰਨਾ ਰਹਿ ਗਿਆ ਐ? ਓ ਸੁ ਨੂੰ ਇੰਨਾ ਈ ਕਹਿਣਗੇ ਬਸ ਆਣ ਵਾਲਾ ਐ ਬਸ। ਆਨਾ। ਤੁਹਾਡਾ ਹੌਸਲਾ ਨੀ ਤੋੜਦੇ ਓ। ਮਤਲਬ ਓ ਓਨਾਂ ਨੇ ਕਦੀ ਵੀ ਐਸਾ ਨੀ ਕਹਿਣਗੇ ਭਾਵੇਂ, ਕਾਫੀ ਦੂਰ ਹੋਵੇ ਉਹ ਪਹਿਲੇ ਕ ਤੁਹਾਨੂੰ ਕਹਿਣਗੇ ਨੀ ਥੋੜਾ ਜੇ ਥੋੜਾ ਜਿ ਤੁਹਾਡਾ ਹੌਸਲਾ ਬਣਾ ਕੇ ਰੱਖਦੇ ਨੇ, ਇਹ ਚੀਜ਼ ਮੈਨੂੰ ਕਾਫ਼ੀ ਅੱਛੀ ਲੱਗੀ ਹੈ
ਹਾਂ ਤੇ ਫੇਰ ਉਹ ਬੰਦੇ 'ਚ ਰਹਿੰਦਾ ਨਾ ਕਿ ਹਾਂ ਥੋੜਾ ਜਿਹਾ ਰਹਿ ਗਿਆ ਚਲੋ ਹੁਣ ਕੋਈ ਨੀ ਬੰਦਾ ਅੰਦਰੋਂ ਤੇ ਥੱਕ ਜਾਂਦਾ ਕਹਦੇ ਆ ਆਈਓ ਤੁਸੀਂ ਜਿਹੜੀ ਗੱਲ ਦੱਸ ਰਹੇ ਹੋ ਸਹੀ ਦੱਸ ਕਿ ਲੋਕੀ ਜਿਹੜੇ ਹੁੰਦੇ ਨਾ ਉਹੀਓ ਕਹਿੰਦੇ ਨੇ, ਕਿ ਬਸ ਆ ਗਿਆ ਆ ਗਿਆ ਉੱਧਰ ਤੇ ਇਹ ਕਹਿ ਕੇ ਫੇਰ ਬੰਦਾ ਪਹੁੰਚ ਵੀ ਜਾਂਦਾ ਅ ਵੀ ਅਹ ਸਹੀ ਕਹਿ ਰਹੇ ਹੋ ਇੱਕ ਮਤਲਬ ਹਿੰਮਤ ਦੇਣਾ ਹੀ ਹੋ ਗਿਆ, ਨਾ ਹਿੰਮਤ ਤੋੜਨਾ ਤੋੜਨ ਦੀ ਬਜਾਏ ਹਿੰਮਤ ਦੇਣਾ ਹੋਵੇ। ਇਹ ਚੀਜ਼ ਬੜੀ ਮਾਇਨੇ ਰੱਖਦੀ ਏ ਕਿੱਥੇ ਅਗਰ ਅਸੀਂ ਹਾਰ ਚੁੱਕੇ ਆ ਹਾਂ ਇੱਕ ਤਰ੍ਹਾਂ ਹਾਰ ਮਤਲਬ ਅਗਰ ਥੱਕ ਗਿਆ ਬੰਦਾ ਥੱਕ ਚੁੱਗਿਆ ਉਹ ਫੇਰ ਸੋਚਦਾ ਨਾ ਪੁੱਛਦਾ ਕਿਉਂ ਪਿਆ, ਪੁੱਛਦਾ ਵੀ ਤਾਂ ਹੀ ਪਿਆ ਕੀ ਹੁੰਦਾ ਥੱਕ ਗਿਆ ਹੋ, ਕਿ ਕਿੰਨਾ ਰਹਿ ਗਿਆ ਮਤਲਬ ਕਹਿੰਦੇ ਆ ਕਿ ਬਸ ਸਵਰਗ ਹੀ ਹੈ ਉਹ ਤੇ, ਅ
ਮਤਲਬ ਕਿ ਕਹਿੰਦੇ ਨੇ ਬਈ ਕਈ ਵਾਰੀ ਨਾ ਉੱਥੇ ਵਾਪਸੀ ਟਾਈਮ ਅੰਧੇਰਾ ਹੋ ਜਾਂਦਾ ਹੈ ਵੀ ਟੋਰਚ ਵਗੈਰਾ ਨਾਲ ਲੈ ਕੇ ਜਾਣੀ ਬਹੁਤ ਜ਼ਰੂਰੀ ਹੁੰਦੀ ਹੈ ਕਿ ਵਿਦਊਟ ਟੋਰਚ ਤਾਂ ਬਹੁਤ ਵਾਪਸੀ ਟਾਈਮ ਕਾਫੀ ਦਿੱਕਤ ਹੋ ਜਾਂਦੀ ਹੈ ਵਿਦਊਟ ਟੋਰਚ ਤੇ ਟੋਰਚ ਟੋਰਚ ਹੋਣਾ ਨਾਲ ਬੋਝ ਹਾਂਜੀ ਮੈਂ ਗਿਆ ਦਾ ਵਾਂ ਮੈਂ ਗਿਆ ਦਾ ਵਾ ਉੱਥੇ ਤਾਂ ਮੈਨੂੰ ਥੋੜ੍ਹਾ ਟਾਈਮ ਹੋ ਗਿਆ ਕਾਫੀ ਪਹਿਲੇ ਮੈਂ ਹੋ ਆਇਆ। ਤੇ ਮਤਲਬ ਚੀਜ਼ਾਂ ਚੀਜ਼ਾਂ ਮੈਨੂੰ ਸਾਰੀ ਪ੍ਰੋਪਰ ਤਰੀਕੇ ਨਾਲ ਮੈਨੂੰ ਯਾਦ ਨੇ ਬਈ ਕਿੱਦਾਂ ਆਪਾਂ ਜਾਣਾ ਆ ਤੇ ਕਿਵੇਂ ਅਸੀਂ ਆਉਣਾ ਬਈ ਕਿਸ ਤਰ੍ਹਾਂ ਚੀਜ਼ ਨਾਲ ਚਾਹੀਦੀ ਦੀ ਅਗਰ ਤੁਹਾਡੇ ਵਾਟਰਪ੍ਰੂਫ਼ ਸ਼ੂਜ਼ ਹੈਗੇ ਨੇ ਉਹ ਬਹੁਤ ਅੱਛੀ ਗੱਲ, ਵਾਟਰਪ੍ਰੂਫ਼ ਸ਼ੂਜ਼ ਹੋਣ ਕਰਕੇ ਤੁਹਾਡੇ ਪੈਰ ਗਿੱਲੇ ਨਹੀਂ ਹੁੰਦੇ। ਤੇ ਤੁਹਾਡੇ ਪੈਰ ਗਿੱਲੇ ਨਾ ਹੋਣ ਕਰਕੇ ਤੁਹਾਡਾ ਮਨ ਕਾਹਲਾ ਨਹੀਂ ਪੈਂਦਾ। ਬਈ ਅਗਰ ਤੁਹਾਡਾ ਕੋ ਵਾਟਰਪ੍ਰੂਫ਼ ਅਗਰ ਖਾਲੀ ਬੂਟ ਹੈ ਉਪਰ ਤੋਂ ਤੁਸੀਂ ਪਾਉਂਦੇ ਹੀ ਹੋ ਬਰਸਾਤੀ ਵਗੈਰਾ
ਹਾਂਜੀ ਹਾਂ
ਅਗਰ ਤੁਹਾਡੇ ਕੋਲ ਅਗਰ ਪ੍ਰੋ ਪਰ ਵਾਟਰਪ੍ਰੂਫ਼ ਸ਼ੂਜ਼ ਨੇ ਪਰ ਤੁਂ ਤੁਹਾਡਾ ਮਨ ਬਿਲਕੁਲ ਹੀ ਬਚੈਨ ਨਹੀਂ ਹੋਏਗਾ ਕਿਉਂਕਿ ਪੈਰ ਗਿੱਲੇ ਹੋਣ ਕਰਕੇ ਨਾ, ਬੰਦਾ ਦਾ ਮਨ ਥੋੜ੍ਹਾ ਥੱਕਦਾ ਵੀ ਕਾਹਲਾ ਪੈਂਦਾ ਬਈ ਕਦੋਂ ਪਹੁੰਚਾਂਗੇ, ਵੀ ਇਹ ਚੀਜ਼ਾਂ ਨਾਲ ਹੋਣੀਆਂ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਵੀ ਇਹ ਚੀਜ਼ਾਂ ਦਾ ਧਿਆਨ ਰੱਖਣਾ ਮੇਰੇ ਹਿਸਾਬ ਨਾਲ ਚਾਹੀਦਾ
ਹਾਂਜੀ ਮੈਂ ਤੇ ਐ ਵੀ ਸੁਣਿਆ ਦਾ ਐ ਕੀ ਸਰੋਵਰ ਦਾ ਵੀ ਬੋਤ ਠੰਡਾ ਪਾਣੀ ਹੁੰਦਾ। ਤੇ ਬਰਫ਼ ਵਰਗਾ ਈ ਹੁੰਦਾ ਐ ਇੱਕ ਤਰ੍ਹਾਂ ਦੀ ਕਿਉਂਕਿ ਦੇਖੋ ਉਚਾ ਓਸ ਦਿਨ ਵੀ ਮੈਂ ਆਈਓ ਰੀਲਸ ਕਿਆ ਕੀ ਸਾਰੀ ਤਰਫ਼ ਬਰਫ਼ ਹੈਗੀ ਐ। ਓ ਸਰੋਵਰ ਸਾਈਡ ਦੇ ਕੁਛ ਵੀ ਨੀ ਐ ਬਰਫ਼। ਓਧਰ ਬਰਫ਼ ਨਈ ਜੰਮੀ ਦੀ ਮਤਲਬ। ਤੇ ਦਿਖਾ ਰੇ ਸੀ ਕਿ ਐ ਵੀ ਇਕ ਆਪਣੇ ਆਪ ਚਮਤਕਾਰ ਹੀ ਹੈ ਨਾ ਕਿ ਸਾਰੀ ਜਗ੍ਹਾ ਤੇ ਤੇ ਬਰਫ਼ ਹੈਗੀਏ ਤੇ ਜਿੱਥੇ ਏਡਾ ਪਾਣੀ ਪਿਆਦਾ ਜਿੱਥੇ ਤਲ ਹੀ ਪਾਣੀ ਦਾ ਏ ਉਓਧਰ ਬਰਫ਼ ਨੀ ਹੈ
ਬਰਫ਼ ਤੋਂ ਗੱਲ ਯਾਦ ਆਈ ਮੈਨੂੰ ਬਈ ਬਰਫ਼ ਕਹਿੰਦੇ ਨੇ ਬਰਫ਼ ਤੇ ਜਦੋਂ ਧੁੱਪ ਪੈਂਦੀ ਨਾ ਤੇ ਬੜੀ ਅੱਖਾਂ ਚੁਭਦੀ ਹੈ। ਇਸ ਕਰਕੇ ਨਾਲ ਚਸ਼ਮਾਂ ਵਗੈਰਾ ਲੈ ਕੇ ਜਾਣਾ ਬਹੁਤ ਜ਼ਰੂਰੀ ਹੁੰਦਾ ਤੁਸੀਂ ਮੈਨੂੰ ਬਰਫ਼ ਦੀ ਗੱਲ ਕੀ ਤੇ ਮੈਨੂੰ ਸੀਨ ਯਾਦ ਆ ਗਿਆ ਵੀ ਜਦੋਂ ਬਰਫ਼ ਪੈਂਦੀ ਨਾ ਅਗਰ ਉਥੇ ਧੁੱਪ ਵਗੈਰਾ ਪਵੇ ਅਤੇ ਉਹ ਇੰਝ ਚਮਕਦਾ ਹੈ ਜਿਵੇਂ ਸ਼ੀਸਾ ਚਮਕਦਾ ਤੁਹਾਡੇ ਅੱਖਾਂ 'ਚ ਨਾ ਮਤਲਬ ਕਿ ਬੜੀ ਉਹ ਪੈਂਦੀ ਐ। ਪਰ ਤੁਸੀਂ ਅਗਰ ਨਾਲ ਚਸ਼ਮਾ ਨਾਲ ਲੈ ਕੇ ਜਾਓਗੇ ਉਹ ਵੀ ਤੁਹਾਨੂੰ ਅੱਛਾ ਰਹੇਗਾ।
ਤੁਸੀਂ ਲੈ ਕੇ ਗਏ ਸੀ।
ਹਾਂਜੀ ਮੈਨੂੰ ਯਾਦ ਨਹੀਂ ਗਿਆ। ਪਰ ਮੈਂ ਲੈ ਕੇ ਜਾਣਾ ਸੀ ਬਾਕੀ ਮੈਂ ਜੋ ਦੋ ਚੀਜ਼ਾਂ ਨੋਟ ਕੀਤੀਆਂ ਓ ਮੈਂ ਯਾਦ ਕੀਤੀਆਂ ਵੀ ਆਖੋ ਮੈਨੂੰ ਐ ਦਿੱਕਤ ਨਾ ਓਵੇਂ
ਚਲੋ ਵਧੀਆ ਲੱਗਿਆ ਕਿ ਤੁਸੀਂ ਐਕਸਪੀਰੀਅੰਸ ਸ਼ੇਅਰ ਕੀਤਾ। ਹੁਣ ਜਦੋਂ ਪਲੈਨ ਬੰਨੇਗਾ। ਫੇਰ ਐ ਚੀਜ਼ਾਂ ਜ਼ਰੂਰ ਲੈ ਕੇ ਜਾਵਾਂਗੇ। ਮੈਂ ਵੀ ਯਾਦ ਰੱਖਾਂਗੀ। ਬੋਤ ਅੱਛਾ ਲੱਗਿਆ ਗੱਲ ਕਰਕੇ ਤੁਆਡੇ ਨਾਲ। ਚਲੋ ਫੇਰ ਠੀਕ ਏ। ਓਕੇ ਜੀ ਬਾਏ।
ਓਕੇ।